ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਏ।
ਬਸ ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਠੀਕ ਠਾਕ
ਹੋਰ ਕੀ ਕਰ ਰਹੇ ਸੀ
ਹੋਰ ਸੁਣਾਓ ਤੁਸੀਂ ਬਸ ਕੁਛ ਨਹੀਂ ਮੈਂ ਫੋਨ ਹੀ ਚਲਾ ਰਹੀ ਸੀਗੀ
ਅੱਛਾ ਅੱਛਾ ਅੱਛਾ ਅੱਛਾ ਬਸ ਮੇਰਾ ਏਦਾਂ ਹੀ ਚੱਲਣ ਡਿਆ।
ਬੱਚਿਆਂ ਦੇ ਪਿੱਛੇ ਬੱਚਿਆਂ ਦਾ ਹੀ ਲੈ ਕੇ ਲੱਗੇ ਰਹੋ ਉਹ ਛੋਟੀ ਵਾਲੀ ਹੈ ਨਾ ਮੇਰੀ ਉਹ ਸੇਮ ਮੈਨੂੰ ਮੇਰਾ ਬਚਪਨ ਪੰਚੇਤੇ ਦਵਾ ਦਿੰਦੀ ਹੈ ਉਹ ਪੂਰੀ ਮੇਰੇ ਵਰ ਕੀ ਹੈ ਉਹ ਪੂਰੀਆਂ ਹਰਕਤਾਂ ਇੱਦਾਂ ਮੇਰੇ ਵੱਲ ਦੀਆਂ ਬਚ ਮੰ ਚ ਮੈਂ ਇੰਨਾ ਤੰਗ ਕੀਤਾ ਸਾਰਿਆਂ ਨੂੰ ਹੁਣ ਉਹ ਮੈਨੂੰ ਤੰਗ ਕਰਦੀ
ਸਾਨੂੰ ਕੀ ਖਾਣਾ ਪਸੰਦ ਸੀ ਉੱਥੇ ਬਚਪਨ ਵਿੱਚ ਕੀ
ਹੈਗੇ ਹਾਂ ਹਾਂਜੀ ਹਾਂਜੀ
ਫੇਵਰੇਟ ਫੂਡ
ਫੇਵਰੇਟ ਹਾਂਜੀ-ਹਾਂਜੀ, ਫੇਵਰੇਟ ਬਚ ਬਚਪਨ ਚ ਤਾਂ ਸਭ ਕੁਛ ਹੀ ਪਸੰਦ ਸੀ, ਅਸੀ ਨਾਨੀ ਆਪ ਅਸੀਂ ਫਲੈਟ'ਚ ਰਹਿੰਦੇ ਹੁੰਦੇ ਸੀਗੇ ਨਾ। ਤੇ ਸਾਡੇ ਇਥੇ ਨਾ, ਥੱਲੇ ਨਾ ਕੋਈ ਮਤਲਬ ਆਉਂਦਾ ਨੀ ਸੀਗਾ। ਕੋਈ ਭਾਈਆ ਨੀ ਆਉਣਾ ਕੁਛ ਨਹੀ ਫੇਰ ਜਿੱਦਾਂ ਹੀ ਨਾਨੀ ਘਰ ਗਏ ਨਾਨੀ ਘਰ ਨਾ ਜਿੰਨਾ ਉਹ ਪਾਣੀ ਪੂਰੀ ਵਾਲੇ ਨੇ ਆਉਣਾ ਸਮੋਸੇ ਵਾਲੇ ਨੇ ਆਉਣਾ ਸਾਰਿਆਂ ਨੂੰ ਬੋਲ ਕੇ ਰੱਖ ਆ ਸੀਗਾ ਕਿ ਨਾ ਇੱਧਰ ਨਾ ਗੇਟ ਲਾਗ ਕੇ ਆ ਕੇ ਜ਼ੋਰ ਦੀ ਆਵਾਜ਼ ਦੇਣੀ ਮੂਸੇਵਾਲਾ ਤਾਂ ਸ ਮੋਸ ਏਦਾਂ ਬੋਲਣਾ ਔਰ ਫੇਰ ਨਾ ਨਾਨੀ ਨੇ ਪੈਸੇ ਨਾ ਆਪਣੇ ਚੁੰਨੀ ਨਾਲ ਬੰਣ ਕੇ ਰੱਖਣੇ। ਹਾਂਜੀ ਹਾਂਜੀ ਸਾਡੀ ਨਾਨੀ ਨੇ ਨਾ ਪੈਸੇ ਹੈਲੋ
ਹੈਲੋ
ਹੈਲੋ ਹਾਂਜੀ
ਹਾਂ ਹਾਂ ਮੈਂ ਤੁਣਈ ਆ ਬੋਲੋ
ਜੀ ਸਾਡੀ ਨਾਨੀ ਨਾ ਇਦਾਂ ਚੁੰਨੀ ਦੇ ਨਾਲ ਨਾ ਫਲੇ ਨਾਲ ਬੰਨ ਕੇ ਰੱਖਣੇ ਪੈਸੇ ਸਾਡੀ ਮੰਮੀ ਤਾਂ
ਉਹ ਪੈਸੇ ਬੰਨ ਕੇ ਰੱਖਦੇ ਹੁੰਦੇ ਸੀਗੇ, ਉਹਨਾਂ ਨੇ ਦੇ ਦੇਣੇ। ਉਹ ਬੋਲਾਂ ਕਿ ਬਈ, ਤੁਸ ਤੂੰ ਆਪਣੇ ਮੰਮੀ ਤੋਂ ਚੋਰੀ ਨਾ ਦਵਾ ਦਵ ਖਾ ਲਈ, ਮੰਮੀ ਨੂੰ ਪਤਾ ਨਾ ਲੱਗੇ। ਇੱਦਾਂ ਬੋਲਣਾ, ਔਰ ਕਿਉਂਕਿ ਫੇਰ ਨਾਨਕੀਆਂ ਵੱਲੋਂ, ਦਾਦਕੀਆਂ ਵੱਲੋਂ ਦੋਨੋ ਹੀ ਪਾਸੋ ਛੋਟੀ ਸੀਗੀ, ਤਾਂ ਬਸ ਆਪਣਾ ਹੀ ਹੁੰਦਾ ਸੀਗਾ ਕਿ ਹਾਂ ਵੀ ਬਚਪਨ ਮੈਨ ਹੈਗਾ ਨਾਨਾ ਜੀ ਇਹਨਾਂ ਨੇ ਕੀ ਕਰਨਾ ਅੰਬ ਲੈ ਕੇ ਆਉਣੇ ਅੰਬ ਨਾ ਮੈਨੂੰ ਬੜੇ ਪਸੰਦ ਸੀਗੇ ਸਾਰੇ ਘਰ ਚ ਸਭ ਤੋਂ ਜਿਆਦਾ ਮੈਂ ਖਾਂਦੇ ਹੁੰਦੇ ਸੀ ਉਹਨਾਂ ਨੇ ਮੈਂ ਬਹਿ ਜਾਣਾ ਸਾਹਮਣੇ ਨਿੱਕੀ ਜੀ ਨੇ ਮਤਲਬ ਪ ਪਾਪਾ ਜੀ ਨੇ ਸਾਰਿਆਂ ਨੂੰ ਬੋਲਣਾ ਤੁਸੀਂ ਸਾਰਿਆਂ ਨੇ ਨਾ ਦੋ ਦੋ ਰੋਟੀਆਂ ਖਾਧੀਆਂ ਤੇ ਫੇਰ ਮੈਂ ਇੱਕ ਕੰਬ ਦਊਂਗਾ ਤੁਹਾਨੂੰ ਤਾਂ ਮੈਂ ਬੋਲਾਂ ਮੈਂ ਕਿਹਾ ਪਾਪਾ ਜੀ ਤੁਸੀਂ ਸਾਰਿਆਂ ਨੂੰ ਦੋ ਦੋ ਰੋਟੀ ਬੋਲਣ ਡੇ ਮੈਂ ਤਾਂ ਛੋਟੀ ਜਿ ਹ ਆ ਮੈਂ ਦੋ ਰੋਟੀ ਕਿੱਦਾਂ ਖਾਊ ਤੇ ਤੁਸੀਂ ਮੈਨੂੰ ਪਲੀਜ਼ ਮੈਨੂੰ ਅੰਬ ਦੇ ਦੋ ਪਾਪਾ ਜੀ ਨੇ ਬੋਲਣਾ ਹਾਂ ਤੂੰ ਦੋ ਅੰਬ ਲਏਂਗੀ ਸਾਰੇ ਬੋਲਦੇ ਸੀ ਉਹਨੂੰ ਦੋ ਅੰਬ ਕਿਉਂ ਦਿੰਦੇ ਉਹ ਉਹ ਬਾਬਾ ਜੀ ਨੇ ਵਤਲ ਉਹ ਛੋਟੀ ਹੈਗੀ ਇਸ ਕਰਕੇ ਉਹਨੂੰ ਦੋ ਅੰਬ ਦਿੰਦੇ ਆ ਤੁਸੀਂ ਸਭ ਵੱਡੇ ਹੋ ਆਪਣਾ ਬਚਪਨ ਨਾ ਬਹੁਤ ਵਧੀਆ ਸੀਗਾ ਮੇਰਾ, ਹੁਣ ਉਹ ਛੋਟੀ ਹੁਣ ਮੇਰੀ ਹੈਗੀ ਆ ਨਾ ਉਹ ਸੇਮ ਮੈਨੂੰ ਮੇਰੇ ਜੋ ਹਰਕਤ ਕਿਦਾਂ ਕਰਦੇ ਨੇ ਮੈਨੂੰ ਮੇਰਾ ਬਚਪਨ ਚੇਤੇ ਆ ਜਾਂਦਾ ਏ।
ਅੱਛਾ।
ਤ ਵਧੀਆ ਸੀਗਾ ਬਚਪਨ। ਤੁਹਾਡਾ ਕਿਦਾਂ
ਅੱਛਾ
ਤੁਸੀ ਮਸਤੀ ਮੁਸਤੀ ਕਰਦੇ ਸੀ ਕਿ ਨਹੀ।
ਬਹੁਤ ਮਸਤੀ ਨਾਨੀ ਘਰ ਜਾਦੇ ਸੀ ਅਸੀ ਮੇਰੇ ਮਾਮਾ ਜੀ ਜੋ ਹੈ ਨਾ ਉਹ ਜੋ ਚੂਸਣ ਵਾਲੇ ਆਮ ਹੁੰਦੇ ਨੇ ਉਹ ਲੈ ਕੇ ਆਂਦੇ ਸੀ ਬੋਰੀ ਭਰ ਕੇ ਪੂਰੀ ਵਡੀ ਫੈਮਿਲੀ ਸੀ ਜੁਆਇਨ ਫੈਮਲੀ, ਪੂਰੀ ਬੋਰੀ ਭਰ ਕੇ ਲੈ ਆਂਦੇ ਸੀ। ਜਿਨ ਜੋ ਜਿਹਨੇ ਖਾਨੇ ਨੇ ਖਾਓ ਆਰਾਮ ਨਾਲ।
ਸ਼ਾਮੀ ਬਾਹਰ ਆਂਦਾ ਸੀ ਬਤਾਸ਼ੇ ਵਾਲਾ।
ਹਾਂਜੀ।
ਸਾਰੇ ਅਸੀਂ ਲੋਕ ਖਲੋ ਜਾਂਦੇ ਸੀ ਬਤਾਸ਼ੇ ਖਾਣ ਓ ਆ ਉਹ ਵਾਲੇ ਕੀ ਕਹਿੰਦੇ ਆ। ਧਨੀਆ ਵਾਲੇ ਆਲੂ ਲੈ ਕੇ ਆਂਦਾ ਸੀ, ਉਹ ਵੀ ਖਾਂਦੇ ਸੀ ਉਹ ਬਹੁਤ ਸਪਾਈਸੀ ਬਹੁਤ ਵਧੀਆ।
ਹੁਣ ਦੇ ਟਾਈਮ ਚ ਏਦਾਂ ਦੀਆਂ ਜੋ ਹਾਂਜੀ, ਬਚਪਨ ਚ ਜੋ ਸੀਗੀਆਂ ਨਾ ਚੀਜ਼ਾਂ ਹੁਣ ਉਹ ਚੀਜ਼ਾਂ ਨਾ ਮਿਲਦੀਆਂ ਵੀ ਨੀ ਬੱਚੇ ਵੀ ਨਾ ਇਹ ਆਪਣਾ ਬਚਪਨ ਇਜੋਏ ਨਹੀ ਕਰਦੇ ਇਹ ਲੋਕ ਫੋਨ ਦੇ ਵਿਚ ਵੜੇ ਰਹਿੰਦੇ, ਟੀ ਵੀ ਚ ਵੜੇ ਰਹਿੰਦੇ ਮੈਂ ਕਿਹਾ ਅਸੀਂ ਲੋਕ ਆਪਣੇ ਬਚਪਨ ਚ ਕਿਨਾਂ ਖੇਡਦੇ ਹੁੰਦੇ ਸੀਗੇ। ਇਨਾਂ ਇਜੋਏ ਕਰਨਾ ਇਹ ਕੁਛ ਨੀ ਮੈਨੂੰ ਤਾਂ ਚੁਪ ਕਰਾਉਣ ਨੂੰ ਇਹਨਾ ਨੇ ਕੀ ਕਹਿਣਾ ਮੈ ਇਨੀਂ ਮਸ ਕਰਦੀ ਸੀ। ਮੇਰੇ ਵੀਰ ਜੀ ਨੇ ਨੀ ਕਰਨੀ, ਉਹ ਸ਼ਾਤ ਹੁੰਦਾ ਸੀ, ਮੈ ਬਹੁਤ ਮਸਤੀ ਚਲੀ ਸੀ, ਇਹਨਾਂ ਨੇ ਫਿਰ ਮੈਨੂੰ ਬਿਠਾਉਣ ਦੇ ਲਈ ਮੈਨੂੰ ਰਿਮੋਟ ਕੰਟਰੋਲ ਕਾਰ ਬੜੀ ਪਸੰਦ ਸੀ। ਕੁੜੀਆਂ ਸਪੈਸ਼ਲੀ ਕੁੜੀਆਂ ਬੋਲਦੀ ਨਾ ਅਸੀ ਡੋਲ ਨਾਲ ਖੇਡਦੀ ਸੀ ਬਟ ਮੈ ਡੋਲ ਨਾਲ ਨਹੀ ਖੇਡਦੀ ਸੀ। ਮੈ ਰਿਮੋਟ ਕੰਟਰੋਲ ਕਰ ਲੈਣੀ, ਮੈਨੂੰ ਇਹਨਾ ਨੂੰ ਨਾ ਚੁਪ ਕਰਕੇ ਨਾ ਦੀਵਾਨ ਤੇ ਬਿਠਾ ਦੇਣਾ। ਮੈ ਇਕ ਘੰਟੇ ਤੱਕ ਆਪਣਾ ਖੇਡੀ ਹੀ ਜਾਣਾ ਇਹਨਾ ਨੇ ਘੰਟੇ ਚ ਮੰਮੀ ਨੇ ਦਵਾ ਦਬ ਆਪਣੇ ਸਾਰੇ ਕੰਮ ਖਤਮ ਕਰ ਦੇ ਨੇ ਉਹਨਾ ਨੇ ਬੋਲਣਾ ਅਗਰ ਇਹ ਉਠ ਗਈ, ਇਹਨੇ ਕੁਛ ਨੀ ਕਰਨ ਦੇਣਾ ਸਾਨੂੰ ਕੰਮ ਅਸ ਮੈ ਇਸ ਕਰਕੇ ਪਹਿਲੇ-ਪਹਿਲੇ ਕੰਮ ਖਤਮ ਕਰ ਲਾ ਸਾਰੇ ਇਦਾਂ ਕਰਦੇ ਹੁੰਦੇ ਸੀਗੇ।
ਅੱਛਾ।
ਅਸੀ ਹੁਣ ਗਏ ਸੀ ਨਾ ਮੰਮੀ ਦੇ ਤੇ ਇਹਨਾ ਨੂੰ ਮੇਰੇ ਬਚਪਨ ਦੀ ਸਾਰੀ ਚੀਜਾ ਮੰਮੀ ਦਸ ਰਹੇ ਸੀਗੇ। ਉਦੇ ਤੁਹਾਡੀ ਮੰਮੀ ਇਹ ਚੀਜ਼ਾਂ ਕਰਦੀ ਸੀ ਫਿਰ ਨਾ ਟ੍ਰਰੇਕ ਸੀਗੀ ਉਹਨਾ ਦੇ ਮੰਮੀ ਦੇ ਮਾਮਾ ਚ' ਜਿਹਨ ਲਿਆਦੀ ਬਾਹਰੋ ਉਹ ਕਪ ਸੈਟ ਸੀਗਾ ਪੂਰਾ, ਤਾ ਮੰਮੀ ਦੇ ਨਾਲ ਸਫਾਈ ਕਰਾਉਣ ਨੂੰ ਮੈ ਹੀ ਲਗਣਾ, ਉਹ ਮੈ ਕੀ ਕੀਤਾ ਹਥੋੜੀ ਜਿਹੀ ਲੈ ਕੇ ਨਾ ਉਹ ਪਲੇਟ ਭੰਨ ਦਿੱਤੀ ਟਰੇ।
ਹਾਂ- ਹਾਂ, ਹੋ-ਹੋ-ਹੋ।
ਹਾਂ ਮੰਮੀ ਨੇ ਨਾ ਟਰੇ, ਉਹ ਪੂਰਾ ਸੈਟ ਬਹੁਤ ਟਾਈਮ ਦਾ ਰੱਖਿਆ ਸੀਗਾ। ਤਾਂ ਉਹ ਨਾ ਉਹਨਾਂ ਨੇ ਔਰ ਉਹ ਹੁਣ ਵੀ ਰੱਖਿਆ ਉਹਨਾ ਨੇ ਹੁਣ ਵੀ ਰੱਖਿਆ। ਇਹਨਾਂ ਨੂੰ ਹੁਣ ਜਦੋਂ ਮੇਰੀ ਭਰਜਾਈ ਸਫ਼ਾਈ ਕਰਨ ਲਗੇ ਸੀਗੇ ਤੇ ਇਹਨਾਂ ਨੂੰ ਨਾ ਮੰਮੀ ਨੇ ਸਪੈਸ਼ਲੀ ਕੱਢ ਕੇ ਦਿਖਾਇਆ। ਕਿ ਆਹ ਤੁਹਾਡੀ ਮੰਮੀ ਨੇ ਬਚਪਨ ਚ ਆ ਵੇਖੋ ਕੀ ਕੀਤਾ ਸੀ। ਮੇਰੇ ਮਾਮਾ ਜੀ ਨੇ ਲਿਆ ਕੇ ਦਿੱਤੀ ਤੇ ਥੋਡੀ ਨਾਲ ਤੋੜ ਦਿੱਤੀ। ਮੈ ਬੈਠ ਕੇ ਆਪਣਾ ਲੱਗ ਕੀ ਹੋਇਆ ਉਹਨੂੰ ਤੋੜਨ ਨੂੰ ਗੁਸਾ ਵੀ ਬਹੁਤ ਕੀਤ ਤਾਂ ਉਹਨੂੰ ਮਾਰਦੇ ਵੀ ਬੜਾ ਸੀ, ਮੈਂ ਬਹੁਤ ਪੰਗੇ ਲੈਂਦੇ ਹੁੰਦੇ ਸੀਗੇ। ਮੈਂ ਆਪਣਾ ਬਚਪਨ ਬੜਾ ਇੰਜੋਏ ਕੀਤਾ।
ਹੂ, ਹੱਲੇ ਤੇ ਬੱਚੇ ਕਰਦੇ ਸੀ ਅੱਜ ਕੱਲ ਦੇ ਚਿਪ ਉਜ ਹੀ ਖੱਲ
ਬਸ ਫੋਨ ਚ ਹੀ ਰਹਿੰਦੇ ਆ, ਫੋਨ- ਫੋਨ -ਫੋਨ ਕੋਈ ਗੇਮ ਏਦਾਂ ਖੇਡਦੇ ਨੇ।
ਹਾਂ। ਅਸੀਂ ਤੇ ਜਾਂਦੇ ਸੀ ਨਾ ਨਾਨੀ ਘਰ
ਹਾਂਜੀ -ਹਾਂਜੀ- ਹਾਂਜੀ।
ਹਾਂ, ਅਸੀਂ ਨਾਨੀ ਘਰ ਜਾਂ ਅਸੀਂ ਆਪਣੀ ਨਾਨੀ ਘਰ ਜਾਂਦੇ ਸੀ ਤੇ ਉੱਥੇ ਨਾ ਬਰਾਮਦਾ ਬਣਿਆ ਸੀ। ਉਥੇ ਛੋਟੀ ਸੀ ਇੱਕ ਨਾਲੀ ਬਣੀ ਸੀ, ਅਸੀਂ ਉਹਦੇ ਚ ਕੱਪੜਾ ਪਾ ਕੇ ਪਾਣੀ ਮਤਲਬ ਬਾਹਰ ਨਾ ਨਿਕਲੇ ਬਾਰਿਸ਼ ਹੁੰਦੀ ਸੀ ਤੇ ਕੱਪੜਾ ਪਾ ਕੇ ਬੰਦ ਕਰ ਦਿੰਦੇ ਸੀ ਨਾਲੀ, ਉਹ ਪਾਣੀ ਪੂਰਾ ਬਹੁਤ ਜ਼ਿਆਦਾ ਉਹ ਭਰ ਜਾਂਦਾ ਸੀ ਅਸੀਂ ਛੋਟੇ ਛੋਟੇ ਸੀ ਸਾਰੇ ਬੱਚੇ ਉੱਥੇ ਸਵੀਮਿੰਗ ਪੂਲ ਜਿਵੇ ਨੀ ਬਣ ਜਾਂਦੇ ਨਾਂਦੇ ਆ
ਹਾਂਜੀ।
ਅਸੀ ਉਵੇ ਕਰਦੇ ਸੀ ਬਹੁਤ ਹੀ ਮਜਾ ਆਉਦੀ ਸੀ ਬਹੁਤ ਇੰਜੋਏ ਕੀਤੀ ਉਹ ਚੀਜ ਅਸੀ ਬਹੁਤ ਵਧੀਆ ਲਗਦਾ ਬਾਰਿਸ਼ਾ ਹੁੰਦੀਆ ਸੀ ਅਸੀ ਅਧੇ ਨਹਾਨ ਚਲੇ ਜਾਦੇ ਸੀ ਸਾਰੇ ਬੱਚੇ ਬੱਚੇ ਮਿਲ ਕੇ ਮਸਤੀ ਕਰਦੇ ਸੀ।
ਉਹ ਉਹ ਟਾਈਮ ਵੀ ਬੜਾ ਅਛਾ ਸੀਗਾ ਸਾਰਿਆ ਮਿਲ ਕੇ ਨਾ ਬਚਪਨ ਚ' ਨਾ ਏਦਾ ਲਗਦਾ ਅਜ ਵੀ ਉਹ ਟਾਈਮ ਹੋਣਾ ਚਾਹੀਦਾ ਏਦਾ ਬੋਲਦੇ ਕਿਉ ਅਸੀ ਵਡੇ ਹੋ ਗਏ ਆਪਣਾ ਬਚਪਨ ਬੜਾ ਅਛਾ ਸੀ। ਬਚਪਨ ਚ ਟੈਂਨਸ਼ਨ ਨਹੀਂ ਸੀ ਕੋਈ ਚੀਜ਼ ਦਾ ਪ੍ਰੋਬਲਮ ਨਹੀਂ। ਬਸ ਮਜ਼ਾ ਈ, ਆ ਹੁਣ ਤਾਂ ਹੁਣ ਕਿੱਥੇ ਓ। ਉਹ ਬਚਪਨ ਚ ਹੁਣ ਤਾਂ ਉਦੋਂ ਹੀ ਸੀਗਾ ਹੁਣ ਨੀ ਹੈਗਾ। ਪਰ ਮੇਰੀ ਛੋਟੀ ਮੈਨੂੰ ਪੂਰੇ ਸਾਰੇ ਮੰਮੀ ਮੇਰੀ ਮੰਮੀ ਹੁਣੇ ਵੀ ਬੋਲਦੇ। ਇਹ ਤੇਰੇ ਵਰਗੀਏ ਸੇਮ, ਜੋ ਤੂੰ ਪੁੱ ਪੁੱਠੀਆਂ ਹਰਕਤਾਂ ਕੀਤੀਆਂ ਉਹ ਤੇਰੀ ਕੁੜੀ ਕਰਦੀ ਆ। ਅਰੇ, ਕੋਈ ਖਿਡੋਣਾ ਦੇ ਦੇਣਾ ਨਾ ਮੈਨੂੰ ਲਿਆ ਕੇ ਮੈਨੂੰ ਨਾ ਇੰਨਾ ਉਹਦਾ ਇਹ ਹੋਣਾ ਹੈ ਕਿ ਬਈ ਉਹਨੂੰ ਨਾ ਮੈਂ ਖੋਲ ਕੇ ਦੇਖਾਂ। ਕਿ ਉਹਦੇ ਅੰਦਰ ਹੈ ਕੀ ਸਾਰਾ ਕੁਝ। ਗੱ ਕਾਰ ਲਿਆ ਕੇ ਦੇਣੀ, ਕੁਛ ਵੀ ਲਿਆ ਕੇ ਦੇਣਾ ਨਾ ਮੈਂ ਪੂਰੀ ਉਹ ਖੋਲ ਕੇ ਨਾ ਅੰਦਰੋਂ ਸਾਰੀ ਖਲਾਰ ਕੇ ਪਹਿਲੇ ਬਹਿ ਜਾਣੀ ਉਹਦੇ ਅੰਦਰ ਹੁੰਦਾ ਕੀ ਹੈ, ਮੈਨੂੰ ਫਿਟ ਵੀ ਕਰਨੀ ਆਉਂਦੀ ਸੀ। ਮੈਂ ਫਿਟ ਵੀ ਕਰ ਲੈਣੀ। ਉਹ ਮੈਂ ਸਾਰਾ ਕੁਛ ਕਰ ਲੈਣਾ ਪਰ ਮੈਨੂੰ ਨਾ ਇੰਨੀ ਬੋਲਦੇ ਨਾ ਪੰਚਾਇਤ ਹੁੰਦੀ ਸੀ ਮੈਨੂੰ ਨਾ ਕਰਦੇ ਨਾ ਕੋਈ ਮੈਨੂੰ ਲੱਗਦਾ ਸੀ ਕਿ ਹੁਣ ਇਹ ਚੀਜ਼ ਕਰਨੀ ਆ। ਏਦਾਂ ਹੁੰਦਾ ਸੀਗਾ, ਹੁਨ ਕੋਈ ਕੁੱਛ ਬੋਲ ਹੀ ਨਹੀਂ ਉਦੋਂ ਅਸੀ ਛੋਟੀ ਸੀ, ਅਗਰ ਮੰਮੀ ਮਾਰਨ ਨੂੰ ਆਏ ਤੇ ਭੈਣ ਭਰਾ ਹੁੰਦੇ ਸੀਗੇ ਉਹਨਾਂ ਦੇ ਪਿੱਛੇ ਜਾ ਕੇ ਛੁੱਪ ਜਾਣਾ, ਮੰਮੀ ਮੈਨੂੰ ਮਾਰਨ ਲੱਗੀ ਆ ਦੇਖ ਲੋ ਤੁਸੀਂ ਹੁਣ। ਇੱਦਾਂ ਬੋਲਨਾ।
ਹੱਲੇ ਵੀ ਸਾਰਿਆਂ ਦੇ ਸਭ ਵੱਡੇ ਹੋ ਗਏ, ਬਹੁਤ ਹੁਣ ਤਾਂ ਸਾਰਿਆਂ ਦੀ ਲਾਡ ਲਿਆ ਹਲੇ ਵੀ ਉਹ ਮੈਨੂੰ ਛੋਟੀ ਬੋਲਦੇ, ਸਾਰੇ ਜਾਣੇ ਬੜਾ
ਅੱਛਾ -ਅੱਛਾ, ਹੂ। ਅੱਛਾ -ਅੱਛਾ, ਸਾਰੇ ਭੈਣਾਂ ਭਰਾਵਾਂ ਚ ਤੁਹਾਨੂੰ ਜ਼ਿਆਦਾ ਪਿਆਰ ਮਿਲਿਆ।
ਬਹੁਤ ਜ਼ਿਆਦਾ।
ਹਾਂ।
ਮਾਰ ਖਾਣ ਤੋਂ ਵੀ ਉਹੀ ਬਚਾਉਂਦੇ ਹੁੰਦੇ ਸੀਗੇ। ਜਿੱਦਾਂ ਹੀ ਮੈਨੂੰ ਪਤਾ ਲੱਗਿਆ ਨਾ ਹੁਣ ਮੈਂ ਕਾਰਨਾਮਾ ਕੀਤਾ ਏ, ਮੰਮੀ ਹੰਡਰਡ ਪਰਸੈਂਟ ਆਏਗੀ ਔਰ ਮਾਰੇਗੀ, ਉਹ ਤਾਂ ਚੰਗਾ ਪਹਿਲੇ ਹੀ ਭੱਜ ਜੋ ਵੀਰੇ ਦੇ ਕੋਲ ਵੀਰੇ ਮੰਮੀ ਮਾਰਨ ਆਉਣ ਡਈ ਆ, ਉਹਨੇ ਬੋਲਣਾ ਤੂੰ ਇੱਥੇ ਛੁਪ ਜਾ ਛੇਤੀ ਛੇਤੀ ਤੇ ਮੰਮੀ ਨੂੰ ਭਜਾ ਦੂੰਗਾ ਏਥੋਂ।
ਹੂ
ਡੈਡੀ ਜੀ ਨੇ ਕਦੇ ਗੁੱਸਾ ਨਹੀਂ ਕੀਤਾ, ਡੈਡੀ ਜੀ ਨੇ ਮੇਰਾ ਪੂਰਾ ਬਚਪ ਪਰ ਨਾ ਬਹੁਤ ਵਧੀਆ ਉਹਨਾਂ ਨੂੰ ਬੜਾ ਅੱਛਾ ਲੱਗਦਾ ਸੀਗਾ ਉਹਦਾ ਮਤਲਬ ਮੇਰਾ ਪੁੱਤ ਖੇਡਣ ਡਿਆ ਇਹ ਚੀਜ਼ ਕਰ ਰਿਹਾ ਜੋ ਚੀਜ਼ ਬੋਲੀ ਉਹਨਾ ਨੇ ਸਭ ਕੁਛ ਕਰਕੇ ਦੇਣੀ
ਪਾਪਾ ਲੋਗ ਬੇਟੀਆਂ ਨੂੰ ਵੈਸੇ ਵੀ ਜ਼ਿਆਦਾ ਪਿਆਰ ਕਰਦੇ ਨੇ ਉਹ ਮਾਵਾਂ ਬ ਮੁੰਡਿਆਂ ਨੂੰ
ਅੱਜ ਬੜਾ ਮਿਸ ਕਰਦਿਆਂ ਉਹਨਾਂ ਨੂੰ
ਉਹ ਲੋਕ
ਮੈਂ ਮੇਰੀ ਛੋਟੀ ਨੂੰ ਬੋਲਦੀ ਆ ਮੈਂ ਕਿਹਾ ਜਿੱਦਾਂ ਤੂੰ ਹਰਕਤਾਂ ਕਰਦੀਆਂ ਨਾ ਮੈਂ ਕਿਹਾ ਤੇਰੇ ਨਾਨੂ ਪਾਪਾ ਹੁੰਦੇ ਆ ਤੇ ਉਹਨਾਂ ਨੇ ਬੋਲਨਾ ਸੀ ਕਿ ਇਹ ਪੂਰਾ ਤੇਰਾ ਰੂਪ ਏ ਦੂਸਰੀ ਆਈ ਏ ਮੈਂ ਤੈਨੂੰ ਦੇਖ ਕੇ ਖੁਸ਼ ਹੋ ਜਾਣਾ ਸੀਗਾ ਉਹਨਾਂ ਨੇ। ਉਹਨਾਂ ਦੇ ਨਾਲ ਬੜਾ ਸੀ, ਬਚਪਨ ਇੰਜੋਏ ਬੋਲਦੇ ਨਾ ਕੁੜੀਆਂ ਪਿਓ ਦੇ ਸਿਰ ਤੇ ਰਾਜ ਕਰਦੀਆਂ ਉਹੀ
ਹਾਂ ਹਾਂ ਹਾਂ ਉਹ ਤੇ ਹੈ ਈ ਏ
ਹਾਂਜੀ
ਬੜਾ ਮੰਨਦੇ ਨੇ ਬੜਾ ਮੰਨਦੇ ਨੇ ਪਾਪਾ ਲੋਗ ਬੇਟੀਆਂ ਨੂੰ ਚਲੋ ਠੀਕ ਏ ਚਲੋ ਠੀਕ ਹੈ, ਫਿਰ ਮਿਲਦੇ ਆ ਚਲੋ ਓਕੇ ਭੈਨ ਜੀ ਸਤ ਸ੍ਰੀ ਅਕਾਲ ਸਤ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ